ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋ ਸਬ ਕਿੱਦਾਂ? ਸਭ ਵਧੀਆ
ਹੋਰ ਜੀ ਕੀ ਕਰਦੇ ਸੀ?
ਕੁਝ ਨੀ ਬਸ ਬੈਠੇ ਏ ਸੀ।
ਅੱਛਾ ਜੀ, ਠੀਕ ਹੈ, ਮੈ ਕਿਹਾ ਅੱਜ-ਕੱਲ ਤਾਂ ਗਰਮੀ ਬਹੁਤ ਹੋ ਗੀ ਪਾਣੀ ਵਗੈਰਾ ਪੀਂਣੇ ਉ
ਬਹੁਤ-ਬਹੁਤ ਗਰਮੀ ਹੈਗੀ ਇੰਨੀ ਕੀ ਕੀਤ ਮੌਸਮ ਹੀ ਇੱਕ ਦਮ ਕਦੇ ਗਰਮ ਕਦੀ ਠੰਡਾ ਉਂਦਾ ਪਿਆ। ਉਮਸ ਇੰਨੀ ਜ਼ਿਆਦਾ ਹੋ ਜਾਂਦੀ ਏ ਥੋੜੀ-ਥੋੜੀ ਦੇਰ ਤੁਸੀ ਲੱਗਦਾ ਕਿ ਪਾਣੀ ਪੀ ਲਈਏ ਬਸ ਕੁੱਛ ਠੰਡਾ-ਠੰਡਾ ਮਿਲ ਜਾ ਪੀਣ ਨੂੰ
ਹਾਂਜੀ-ਹਾਂਜੀ, ਗਰਮੀ ਤਾਂ ਇੰਨੀ ਜ਼ਿਆਦਾ ਹੋ ਗਈ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਏ ਇਹਦੇ ਤੋਂ ਅਹ, ਪਾਣੀ ਨਾ ਪੀਏ ਤਾਂ ਆਪਾਂ ਕਿਉਂਕਿ ਇਸ ਤਰਾਂ ਪਾਣੀ ਘੱਟ ਪੀਣ ਨਾਲ ਸੁਸਤੀ ਆ ਆਂਦੀ ਏ, ਸਿਰ ਦਰਦ ਵੀ ਹੁੰਦਾ ਏ।
ਹੂੰ। ਸਹੀ ਕਹਿ ਰਹੇ ਔ ਨੀ ਉ ਤਾਂ ਹੈ ਹੀ ਆ ਹੁਣ ਨੀ ਹੁੰਦਾ ਕਿ ਖਾਣਾ ਪੀ ਪੀਣਾ ਪਚਾਣਾ ਸਰੀਰ ਨੂੰ ਦੇਖਣ ਵਾਸਤੇ ਕਿ ਪਾਣੀ ਜ਼ਰੂਰ ਹੈਗਾ ਪੀਣਾ ਚਾਹੀਦਾ ਜੇ ਪਾਣੀ ਨੀ ਪੀਵਾਂਗੇ ਤਾਂ ਉਹ ਸਰੀਰ ਨੂੰ ਹਾਈਡਰੇੇਟ ਕਰ ਦਿੰਦਾ ਹੈ।
ਹਾਂਜੀ ਹਾਂਜੀ, ਕਿਉਂਕਿ ਹੁਣ ਨਾ ਪਾਣੀ ਘੱਟ ਪੀਂਦੇ ਨੇ ਇੱਕ ਤਾਂ ਬੱਚ ਬੱਚੇ ਵੀ ਭਾਵੇਂ ਵੱਡੇ ਨੇ ਭਾਵੇਂ ਬੱਚੇ ਨੇ, ਤੇ ਨਾ ਬੱਚੇ ਬੋਤ ਜਾਦਾ ਪਾਣੀ ਘੱਟ ਪੀਣ ਨਾਲ ਚੱਕਰ ਖਾ ਖਾ ਕੇ ਗਿਰ ਰੇ ਨੇ।
ਸਈ ਕੈ ਰਏ ਓ ਕਿ ਓ ਰੈਂਦਾ ਨਾ ਕਿ ਬੋਡੀ ਓਨ ਤਾਂ ਪਾਣੀ ਨੀ ਮਿਲਦਾ ਨਾ ਪਾਣੀ ਦੀ ਕਮੀ ਹੋ ਜਾਂਦੀ ਏ ਜਿਸ ਕਰਕੇ ਥਕਾਵਟ ਹੋ ਜਾਂਦੀ ਬੱਚੇਆਂ ਨੂੰ ਸਿਰ ਦਰਦ ਹੋ ਜਾਂਦਾ ਏ ਫਿਰ ਚੱਕਰ ਮੈਂ ਆਣਾ ਕਬਜੀ ਹੋ ਗੇਆ ਪ੍ਰੋਬਲਮ ਬਥੇਰੀਆਂ ਹੋ ਜਾਂਦੀਆਂ ਐਂ ਬੱਚੇਆਂ ਨੂੰ। ਏਈ ਓ ਓਕਿ ਰੋਜ਼ ਜਿੰਨਾ ਉਸੇ ਕੇ ਇੰਨਾ ਜਾਦਾ ਪਾਣੀ ਪਾਣੀ ਪੀਣਾ ਚਾਈਦਾ ਐ।
ਹੂੰ। ਓ ਕੈਂਦੇ ਨੇ ਕਿ ਦਿਨ ਦੀ ਸ਼ੁਰੂਆਤ ਈ ਤੁਸੀ ਪਾਣੀ ਤੋਂ ਕਰੋ।
ਇੱਕ ਗਿਲਾਸ ਚਲ ਦੋ ਗਿਲਾਸ ਨਈ ਪੀ ਸਕਦੇ ਇੱਕ ਗਿਲਾਸ ਜਰੂਰ ਖਾਲੀ ਪੇਟ ਜਦੋਂ ਉੱਠਦੇ ਆਂ ਤੇ ਪਾਣੀ ਜਰੂਰ ਪੀਓ।
ਸਈ ਕੈ ਰੇ ਓ ਤੁਸੀ।
ਹਾਂਜੀ ਹਾਂ, ਹੁਣ ਫੇਰ ਰੋਟੀ ਤੋਂ ਬਾਦ ਆਪਾਂ ਕੈਂਦੇ ਕੈਂਦੇ ਅੱਧਾ ਘੰਟਾ ਬਾਦ ਚ ਪਾਣੀ ਪੀਓ ਬਟ
ਹੂੰ ਹੂੰ।
ਜੋ ਸਾਡਾ ਖਾਧਾ ਪੀਤਾ ਭੋਜਨ ਰੋਟੀ ਹੈਗੀ ਐ ਓ ਪਾਣੀ ਨੇ ਈ ਹਜਮ ਕਰਨੀ ਐ। ਨੀ ਤਾਂ ਐਸੀਡਿਟੀ ਬਣਾਉਂਦਾ ਜੇ ਆਪਾਂ ਪਾਣੀ ਘੱਟ ਪੀਵਾਂਗੇ।
ਸਈ ਕੈ ਰੇ ਓ, ਸਈ ਕੈ ਬਿਲਕੁਲ।
ਹੂੰ।
ਸਾਨੂੰ ਆਪ ਈ, ਅਸੀ ਆਪ ਤੇ ਪੀਂਦੇ ਪੀਂਦੇ ਆਂ, ਸਾਨੂੰ ਕੋਸ਼ਿਸ਼ ਕਰਨੀ ਚਾਈਦੀ ਏ ਉੱਤੇ ਕਿਸੇ ਡੋਂਗੇ ਵਿੱਚ ਯਾ ਮਿੱਟੀ ਦੇ ਆਂਦੇ ਨੇ ਨਾ ਜੇੜੇ ਭਾਂਡੇ। ਘੜੇ ਜੇ ਆਂਦੇ ਨ, ਓਦੇ ਚ ਪਾਣੀ ਭਰ ਕੇ ਰੱਖ ਰੱਖਨਾ ਚਾਈਦਾ ਜਦ ਪਸ਼ੂ ਪਕਸੀ਼ਆਂ ਵਾਸਤੇ ਵੀ ਰੱਖਣਾ ਚਾਈਦਾ ਸਾਨੂੰ ਕੋ
ਹਾਂਜੀ-ਹਾਂਜੀ ਸਾਨੂੰ ਕ ਘਰ ਚ ਵੀ ਵੀ ਮੀਨਸ ਕਿ ਘੜਾ ਰੱਖਣਾ ਚਾਈਦੈ। ਪਾਣੀ ਵਾਸਤੇ। ਆਪਾਂ ਤਾਂ ਹੁਣ ਰੈਪਰ ਆਲਾ ਬੋਟਲ ਆਲਾ ਪਾਣੀ ਪੀਨੇ ਆਂ।
ਹੂੰ ਹੂੰ ਸਮਝ ਨੀ ਆ ਰੇਤਾ। ਕੀ ਕੀਤਾ ਜਾਵੇ ਪਾਣੀ ਸਾਫ਼ ਸੁਥਰਾ ਵੀ ਨੀ ਰੈਂਦਾ ਨਾ ਕੀ ਕੀਤਾ ਜਾਏ, ਮਜਬੂਰੀ ਹੋ ਜਾਂਦੀ ਏ। ਜਾਂਦੀ ਏ ਤੋ ਆਰੋ ਲਗਵਾਏ। ਯਾਂ ਤੇ ਫੇਰ ਰੈਬਰ ਮੰਗਵਾਏ। ਤੁਸੀ ਐ ਸਾਨੂੰ ਦੇਖਦੇ ਓ ਕਿੰਨਾ ਕੈਮ ਗੰਦੀ ਚੀਜਾਂ ਹੋ ਜਾਂਦੀਆਂ ਨੇ। ਪਾਣੀ ਗੰਦਾ ਆਨ ਲੱਗ ਜਾਂਦਾ ਐ।
ਹਾਂਜੀ-ਹਾਂਜੀ ਹੁਣ ਜਿਵੇਂ ਆਪ ਪਾਣੀ ਆਪਾਂ ਪੀਏ ਨਾ ਸਾਡੇ ਚਮੜੀ ਜੇੜੀ ਸਕਿੰਨ ਐ ਅਤੇ ਓਦੇ ਤੇ ਵੀ ਗਲੋ ਆਂਦਾ ਐ।
ਹੂੰ।
ਜੇ ਆਪਾਂ ਪਾਣੀਓ ਘੱਟ ਪੀਵਾਂਗੇ ਓ ਗਲੋ ਕਿੱਥੋਂ ਆਊਗਾ ਜੀ। ਨਾ ਈ ਸਰੀਰ ਅੰਦਰੋ ਸਾਫ਼ ਹੁੰਦਾ ਐ ਆਪਣਾ। ਅ ਸਿੱਧ ਸਿੱਧਾ ਅਪਣੀ ਨਾ ਚਮੜੀ ਤੇ ਇਫੈਕਟ ਪੈਂਦੈ ਅਸਰ ਪੈਂਦਾ ਐ। ਅਸ ਆਗਤੇ।
ਹੁਣ ਸਾਡਾ ਸ਼ਰੀਰ ਈ ਜੇੜਾ ਹੈਗਾ, ਸੱਤ ਤੋਂ ਸੱਤ ਤੋਂ ਸੱਤਮ ਇੱਕ ਪਰਸਨ ਪਾਣੀ ਦਾ ਹੀ ਬਣੇਆ ਹੋਏਆ ਹ ਨਈ। ਪੀਵਾਂਗੇ ਤੋ ਬੋਤ ਦਿੱਕਤ ਹੋ ਜਾਏਗੀ ਸਾਡੇ ਸ਼ਰੀਰ ਤੇ ਈ।
ਹਾਂਜੀ ਕਿਡਨੀਆਂ ਦੇ ਗ ਗੁਰਦੇਆਂ ਦੀ ਸਮੱਸਿਆ ਬੋਤ ਜ਼ਾਦਾ ਹੋ ਰਈ ਐ ਕਿਉਂਕਿ ਪੱਥਰੀਆਂ ਬੋਤ ਹੋ ਰਈਆਂ ਨੇ।
ਹੂੰ--ਡਾਕਟਰ ਕੋਲ ਸਿੱਧਾ ਜਾਓ ਡਾਕਟਰ ਏ ਪੂਛਦੇ ਪਾਣੀ ਨੀ ਪੀਂਦੇ ਕਿ?
ਹਾਂਜੀ। ਬਸ ਏਹੀ ਤਾਂ ਹੈਗੇ ਕੇਂਦੇ ਦਿਨ ਚ ਇਨਸਾਨ ਦੋ- ਤਿੰਨ ਲੀਟਰ ਮੀਨਜ਼ ਲਗਭਗ ਅੱਠ -ਦਸ ਗਲਾਸ ਪਾਣੀ ਜ਼ਰੂਰ ਪੀਣਾ ਚਾਈਦਾ।
ਹੂੰ ਡਾਕਟਰ ਇਕੱਲੀ ਸਲਾਹ ਦਿੰਦੇ ਨੇ ਜਿੰਨਾ ਹਸ ਕੇ ਓਨਾ ਜ਼ਾਦਾ ਪਾਣੀ ਪੀਓ ਪਾਣੀ ਪੀਓਗੇ ਤੇ ਸੇਹਤਮੰਦ ਰਹੋਗੇ ਤੁਸੀਂ ਬਈ।
ਹਾਂਜੀ-ਹਾਂਜੀ ਹੁਣ ਏ ਕੇਂਦੇ ਨੇ
ਕਸਰਤ ਵੀ ਕਰ ਰਹੇ ਹੋ ਨਾ ਕੋਸ਼ਿਸ਼ ਕਰੋ ਥੋੜਾ ਥੋੜ੍ਹ ਥੋੜ੍ਹ ਥੋ ਹ ਥੋੜੀ ਦੇਰ ਥੋੜਾ ਥੋੜਾ ਪਾਣੀ ਪਿਓ ਜਾਦਾ ਨੀ ਥੋੜੀ-ਥੋੜੀ ਸਿੱਪ ਕਰਕੇ ਪਿਓ
ਪੀਣਾ ਚਾਈਦਾ।
ਹਾਂਜੀ-ਹਾਂਜੀ ਪਰ ਏ ਵੀ ਐ ਕੀ ਕਈ ਇੱਕੋ ਸਾ ਚ ਪਾਣੀ ਪੀ ਲੈਂਦੇ ਨੇ ਪਰ ਇੱਕੋ ਸ ਚ ਪਾਣੀ ਨਈ ਪੀਣਾ ਚਾਹੀਦਾ ਪਾਣੀ ਹਮੇਸ਼ਾ ਬੈਠ ਕੇ ਘੁੱਟ- ਘੁੱਟ ਕਰਕੇ ਪੀਣਾ ਚਾਈਦਾ ਹੈ ਤਾਂ ਜੋ ਸਰੀਰ ਨੂੰ ਚੰਗੀ ਤਰ੍ਹਾਂ, ਹਜ਼ਮ ਕਰ ਵ
ਹੂੰ, ਕੀ ਕੀਤਾ ਗਾ।
ਹਾਂਜੀ।
ਓ ਈ ਤਾਂ ਹੈ ਜੀ ਹੁਣ ਪਾਣੀ ਘੱਟ ਪੀਂਨੇ ਨੇ ਤੇ ਜੋੜਾਂ ਦੇ
ਹ ਓਏ ਨਹੀਂ ਬੋਹਤ ਧਿਆਨ ਲੱਗਦਾ
ਹਾਂਜੀ।
ਹੋਰ ਪਾਣੀ ਤੁਸੀਂ ਪੀਓ ਥੋੜ੍ਹਾ -ਥੋੜ੍ਹਾ ਕਰਕੇ। ਪੀਣਾ ਚਾਈਦਾ ਪੂਰੇ ਦਿਨ ਤੇ। ਗਰਮੀਆਂ ਚ ਤਾਂ ਬੰਦਾ ਰੋਟੀ ਘੱਟ ਖਾਏ ਪਾਣੀ ਜ਼ਾਦਾ ਪੀਏ।
ਹਾਂਜੀ ਹੁਣ ਪਾਣੀ ਐ ਜੇੜਾ ਆਪਣਾ ਆ ਮੈਟਾਬੋਲਿਜ਼ਮ ਵਧਾਂਦਾ।
ਬ
ਤੇ ਪਾਣੀ ਦੇ ਨਾਲ ਕਿ ਜੇ ਆਪਾਂ ਪਾਣੀ ਪੀਜ ਪੀਵਾਂਗੇ ਤੇ ਨਾਲੇ ਭੁੱਖ ਵੀ ਘੱਟ ਲੱਗਦੀ ਐ, ਓਦੇ ਨਾਲ ਆਪਣਾ ਜੇੜਾ ਵਜ਼ਨ ਐ ਵੇਟ ਆ ਓ ਵੀ ਘੱਟਦਾ।
ਹਾਂਜੀ, ਸਈ ਕੈ ਰਏ ਓ।
ਹੂੰ ਹੁਣ ਕਈ ਵਾਰ ਸਾਡੇ ਦਿਮਾਗ ਨੂੰ ਪਿਆਸ ਲੱਗੀ ਹੁੰਦੀ ਐ ਤੇ ਪਰ ਸਾਨੂੰ ਲੱਗਦਾ ਕਿ ਸਾਨੂੰ ਭੁੱਖ ਲੱਗੀ ਐ ਪਰ ਨਈ। ਅਸੀਂ ਫਾਲਤੂ ਚੀਜ਼ਾਂ ਹੋਰ ਬੋਤ ਖਾਂਨੇ ਆ ਪਾਣੀ ਪੀਂਦੇ ਨੀ ਅਸੀਂ।
ਸਈ ਕੈ ਰਏ ਓ ਇੱਕਦਮਸ।
ਹੂੰ
ਮੈਂ ਦੱਸਦੀ ਆ ਕੇਈ ਐਸੇ ਹੈਗੇ ਲੋਕੀ ਆਉਂਦੇ ਨੇ, ਕੀ ਕਰਦੇ ਨੇ ਪਾਣੀ ਨਾ ਕੋਲਡ-ਡਰਿੰਕ। ਬਸ ਜਿੱਦਾਂ ਆਏ ਬਾਜ਼ਾਰ ਗਏ ਨੇ ਦੱਸ ਕਿੱਥੇ ਵੀ ਗਏ ਨੇ। ਪਿਆਸ਼ ਲੱਗੀ ਤੇ ਕੋਲਡ ਡਰਿੰਕ ਪੀ ਲੈਂਦੇ ਨੇ, ਸਭ ਤੋਂ ਗਲਤ ਚੀਜ਼ ਹੈਗੀ ਏ। ਐਨਰਜੀ਼ ਡਰਿੰਕ ਲੈ ਲੈਣ ਗਏ ਜਾਂ ਫਿਰ ਪਾਣੀ ਓ ਲੈ ਕੋਲਡ ਡਰਿੰਕ ਲੈ ਸਭ ਸਿਹਤ ਲਈ ਸਭ ਤੋਂ ਜ਼ਿਆਦਾ ਨੁਕਸ- ਨੁਕਸਾਨਦਾਇਕ ਹੁੰਦੀ ਹੈਗੀ ਐ।
ਹਾਂਜੀ-ਹਾਂਜੀ।
ਤੁਹਾਨੂੰ ਪਿਆਸ ਲੱਗੇ, ਤੁਹਾਨੂੰ ਪਿਆਸ ਲੱਗੇ ਤੁਸੀਂ ਪਹਿਲਾਂ ਪਾਣੀ ਪੀ ਲਓ। ਕਿਉਕਿ ਦੇਖੋ ਕੋਲਡ ਡਰਿੰਕ ਵੀ ਤੁਸੀਂ ਦੇਖੀ ਹੋਏ ਗੀ। ਇੱਕ ਤੇ ਮਿੱਠੀ, ਉਹਦੇ ਉਹਦੇ ਗੈਸ ਬਹੁਤ ਆਉਂਦੀ ਆ। ਤੁਸੀ ਦੇਖਿਆ ਹੋ ਤੁਹਾਨੂੰ ਜਦੋਂ ਪਿਆਸ ਜਿਆਦਾ ਲੱਗੀ ਹੁੰਦੀ, ਜਦੋਂ ਤੁਸੀ ਉਨੂੰ ਪੀਣੇ ਤੇ ਤੁਹਾਡੇ ਗਲੇ ਤੇ ਫੱਸਦੀ ਹੋਏਗੀ।
ਹਾਂਜੀ-ਹਾਂਜੀ।
ਲੱਗੇ ਗਲੇ ਤੋਂ ਕੁਛ ਅਟੱਕ ਗਿਆ, ਲੱਗਦਾ ਹੋਏਗਾ ਫੀਲ ਹੁੰਦਾ ਹੋਏਗਾ ਤੁਹਾਨੂੰ।
ਹਾਂਜੀ। ਉਹਦੇ ਚ ਇਹੋ ਜਿਹੀ ਗੈਸ ਹੈ ਜਿਹੜੀ ਸਾਨੂੰ ਹਜ਼ਮ ਨਹੀ ਹੁੰਦੀ।
ਉਹੀ ਓ ਮੈਂ ਕਹਿ ਰਹੀ ਨਾ
ਹਮ।
ਕੀ ਲ ਕੀ ਇਹ ਨੀ ਸੋਚੋ ਪਹਿਲੇ ਅਸੀ ਪਾਣੀ ਲੈ ਲਈਏ, ਚਾਹੇ ਛੋਟੀ ਬੋਤਲ ਲੈ ਕੇ ਪਾਣੀ ਪੀ ਲਈਏ ਜਾਂ ਤਾਂ ਘਰੋਂ ਹੀ ਤਾਂ ਘਰੋ ਈ ਲੈ ਕੇ ਚਲੋ।
ਚਲੋ, ਨਹੀਂ ਵੀ ਕ ਮੁੱਕ ਵੀ ਗਿਆ। ਅਸੀਂ ਨੀ ਕਹਿੰਦੇ ਕਿ ਮੁੱਕ ਜਾਂਦਾ ਗਰਮੀ ਇੰਨੀ ਐ। ਮੁੱਕ ਗਿਆ ਜੋ ਵੀ ਐ, ਤੁਸੀਂ ਉਹੀ ਓ ਥੋੜਾ ਪਾਣੀ ਦੀ ਛੋਟੀ ਬੋਟਲ ਲੈ ਕੇ ਪਹਿਲੇ ਪਾਣੀ ਪੀ ਲਓ। ਉਹ ਦੇ ਬਾਅਦ ਤੁਸੀਂ ਬੇਸ਼ੱਕ ਉਹ ਚੀਜ਼ਾਂ ਪੀਓ ਪਰ ਤੁਸੀਂ ਪਿਆਸ ਲੱਗੀ ਹੁੰਦੀ, ਤੁਸੀਂ ਤੁਰੰਤ ਪੀ ਲੈਂਦੇ ਓ ਇਹ ਸਭ ਚੀਜ਼ਾਂ, ਉਹ ਸਰੀਰ ਨੂੰ ਬਹੁਤ ਨੁਕਸਾਨ ਕਰਦੀਆਂ ਨੇ।
ਹਾਂਜੀ-ਹਾਂਜੀ।
ਹੁਣ ਜਦੋਂ ਆਪਾਂ ਬਾਹਰ ਗਰਮੀ ਹੁੰਦੀ ਐ ਜਾ ਅਸੀਂ ਕੋਈ ਕੁਝ ਵੀ ਸਰੀਰਕ ਆਪਣਾ ਕੰਮ ਕਰਦੇ ਹੁੰਨੇ ਆ। ਤੇ ਸਾਡੇ ਸਰੀਰ ਚੋ ਪਸੀਨਾ ਨਿਕਲਦੇ। ਪਸੀਨਾ ਸੁੱਕਣ ਨਾਲ ਸਾਡਾ ਸਰੀਰ ਅੰਦਰੋਂ ਠੰਡਾ ਹੋ ਜਾਂਦੈ। ਅ ਜੇਕਰ ਅਸੀਂ ਸਰੀਰ ਵਿਚ ਚ ਪਾਣੀ ਦੀ ਕਮੀ ਹੋ ਗਈ ਤੇ ਸਰੀਰ ਪਸੀਨਾ ਵੀ ਨਈ ਬਣਾਏਗਾ ਤੇ ਉਹਦੇ ਨਾਲ ਓ-ਓਵਰ ਹੀਟ ਹੋ ਹੋ ਜਾਏਗਾ ਅੰਦਰੋਂ ਸਾਡਾ ਸਰੀਰ।
ਮੈਂ ਦੱਸ ਤੇ ਰਹੀ ਆ, ਮੈਂ ਦੱਸ ਤੇ ਰਹੀ ਆਂ ਹੈਂ ਸਾਨੂੰ ਪਾਣੀ ਵੀ ਇੱਕਦਮ ਸਾਫ਼-ਸੁਥਰਾ, ਸ਼ੁੱਧ ਕਰਕੇ ਪੀਣਾ ਚਾਹੀਦਾ ਐ। ਉਬਾਲ ਕੇ ਉਹਨੂੰ ਠੰਡਾ ਕਰਕੇ ਪੀਣਾ ਚਾਹੀਦੈ, ਕਿਉਂ ਦੇਖੋ ਟਾਈਫਾਈਡ ਐ ਪੀਲੀਆ ਏ, ਦਸਤ ਹੈਗੇ ਨੇ, ਹੋਰ ਵੀ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਪਾਣੀ ਗੰਦਾ ਹੋਏਗਾ, ਅਸੀਂ ਉਹਦੇ ਨਾਲ ਵੀ ਬਿਮਾਰ ਪਾਵਾਂਗੇ।
ਹਾਂਜੀ-ਹਾਂਜੀ। ਹੁਣ ਸ-ਸਾਡੇ ਜਿਵੇਂ ਸਰੀਰ, ਦਿਮਾਗ ਇਸ ਹੱ ਸੱਤਰ ਪਰਸੈਂਟ ਪਾਣੀ ਦਾ ਬਣਿਆ ਹੋਇਆ, ਜੇ ਸਾਡੇ ਸਰੀਰ ਚ ਸ਼ਿਰਫ ਇੱਕ-ਦੋ ਪਰਸੈਂਟ ਵੀ ਪਾਣੀ ਦੀ ਕਮੀ ਹੋ ਜਾਂਦੀ ਐ ਤਾਂ ਸਾਡਾ ਮੂਡ ਖ਼ਰਾਬ, ਚਿੜਚਿੜਾ-ਪਨ, ਯਾਦਾਸ਼, ਧੁੰਧਲਾ-ਪਣ ਏ ਸਭ ਚੀਜ਼ ਘੱਟਦੀ ਜਾਂਦੀ ਐ ਸਾਡੇ ਅੰਦਰ।
ਹੂੰ, ਪਾਣੀ ਏ ਐ ਕਿ ਪਾਣੀ ਦੇਖੋ ਵੱਧ ਤੋਂ ਵੱਧ ਪੀਆਂਗੇ। ਤੇ ਯੂਰੀਨ ਦੀ ਵੀ ਨੀ ਸਮੱਸਿਆ ਹੁੰਦੀ, ਬਾਥਰੂਮ ਦੀ।
ਸਈ ਕੈ ਰੇਓ।
ਕੱਲ ਓ ਜਲਣ ਹੋ ਰੀਏ, ਬੱਚੇ ਵੀ
ਲੇਡੀਜ਼ ਨੂੰ ਜਾਦਾ ਪ੍ਰੋਬਲਮ ਲੇਡੀਜ਼ ਹੋਗ, ਲੇਡੀਜ਼ ਹੋ ਗੇ ਬੱਚੀਆਂ ਹੋ ਗਏ, ਰੀਜ਼ਨ ਐ। ਅਸੀਂ ਇੱਕ ਤੋਂ ਪਾਣੀ ਕੱਟ ਪੀਂਦੇ ਦੇ ਠੀਕ ਐ, ਦੂਸਰਾ ਅਸੀਂ ਕਿੱਥੇ ਵੀ ਜਾਂਨੇ ਆਂ ਵਾਸ਼ਰੂਮ ਵਗੈਰਹ ਅਪਨੇ ਆਪ ਨੂੰ ਕੋਸ਼ਿਸ਼ ਕਰਨਾ ਚਾਈਦੈ। ਸਾਨੂੰ ਲੋਕਾਂ ਨੂੰ ਉਦੇ ਪੈਲਾਂ ਪਾਣੀ ਵਾਰ ਅੱਛੇ ਨਾਲ ਸੁੱਟ ਕੇ ਤਾਂ ਬੈਣਾ ਚਾਈਦੈ।
ਹਾਂਜੀ।
ਕੀ ਕੀਤਾ ਜਾਵੇ ਪਾਣੀ ਸਾਫ ਸੁਥ ਪਾਣੀ ਸਾਫ਼ ਸੁਥਰਾ ਹੋਏਗਾ ਤਾਂ ਸਾਨੂੰ ਕੋਈ ਦਿੱਕਤ ਹੋਈ ਨੀਂ ਸਕਦੀ।
ਹਾਂਜੀ, ਹੁਣ ਕਈਆਂ ਨੂੰ ਨਈਂ ਸਿੰਪਲ ਕਈ ਪੀ ਸਕਦੇ ਪਾਣੀ ਹੁਣ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਜਿਵੇਂ ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ ਅਹ ਵੱਧ ਪਾਨੀ ਵਾਲੇ ਫਰੂਟ, ਫਲ ਜਿਵੇਂ ਤਰਬੂਜ ਖੀਰਾ ਐ ਅਪਨੀ ਖੁਰਾਕ ਚ ਸ਼ਾਮਿਲ ਕਰਨਾ ਚਾਈਦੈ, ਐ ਚਾਹ ਕੌਫੀ ਐ ਜਰੂਰ ਚਲੋ ਪੀਓ, ਬਟ ਓਨੂੰ ਘੱਟ ਪੀਓ। ਪਾਣੀ ਜਾਦਾ ਪੀਓ।
ਹੁਨ ਦੱਸ ਵੀ ਨਾ ਹੁਣ ਕਈ ਲੋਕੀ ਕੀ ਹੁੰਦੇ ਨੇ ਟੂਟੀਆਂ ਖੁੱਲੀਆਂ ਛੱਡ ਦਿੰਦੇ ਨੇ ਤੁਸੀਂ ਦੇਖੇਆ ਹੈਏਗਾ। ਗਲਤ ਚੀਜ ਐ, ਸਾਂਨੂੰ ਲੋਕਾਂ ਨੂੰ ਪਾਣੀ ਦੀ ਦੇਖੋ, ਜਦੋਂ ਨਈਂ ਆਂਦਾ ਘਰ ਤੇ ਅੰਦਰ ਪਾਣੀ ਕਦੀ-ਕਦੀ ਮੋਟਰ ਖਰਾਬ ਹੁੰਦੀ ਕੁਛ ਵੀ ਹੋ ਜਾਂਦਾ, ਪਿੱਛੋਂ ਕਦੇ ਕਦੇ ਪ੍ਰੋਬਮ ਅਸੀਂ ਕਿੰਨਾ ਪਰੇਸ਼ਾਨ ਹੁੰਦੇ ਅਪਾਂ ਪਾਨੀ ਨੀਂ ਆਯਾ, ਅੱਜ ਕਿੰਨੀ ਪ੍ਰੋਬਲਮ
ਏ ਜੇੜਾ ਓਕਸੀਜੇਨ ਅਪਨੇ ਜੇੜਾ ਤੇ ਜਰੂਰੀ ਤੱਤ ਅਪਨੇ ਅੰਗਾਂ ਤੱਕ ਪਉਂਚਾਂਨਦੈ ਅਪਨੇ ਬੋਡੀ ਦੇ ਜੇੜੇ ਪਾਰਟਸ ਨੇ।
ਓਈ ਮੈਂ ਦੱਸ ਤੇ ਰਈਂਆਂ, ਹੁਨ ਸਾਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਈਦੀ ਪਾਣੀ ਦੀ ਵੈਲਿਊ ਕਰਨੀ ਵੀ ਚਾਈਦੀ ਐ। ਹੁਣ ਲੋਕੀ ਹੁੰਦੇ ਨੇ ਪਾਣੀ ਦੀ ਓ ਕੀ ਟੂਟੀ ਖੁੱਲੀ ਐ, ਕੰਮ ਕਰੀ ਜਾਰੇ ਨੇ। ਨਈਂ ਕਰਨਾ ਚਾਈਦਾ, ਸਾਨੂੰ ਲੋਕਾਂ ਨੂੰ ਜਿੰਨੀ ਲੋੜ ਏ ਓਨੀ ਟੂਟੀ ਖੋਲੋ ਪਾਣੀ ਭਰੋ ਅਪਨਾ ਕੰਮ ਕਰੋ, ਫਿਰ ਆਪਣਾ ਪਾਣੀ ਚਾਏ ਲੈਲੋਬਣਦੇ ਜਾਣਗੇ। ਇੱਕ ਗ਼ਲਤ ਚੀਜ ਏਨਾ ਏ ਵੀ।
ਹਾਂਜੀ। ਅ ਦੀ ਮੈਨੂੰ ਨਾ ਓ ਬੁਲਾ ਰੇਨੇ, ਮਾੜੀ ਜੀ ਮੈਂ ਆਈ ਹੈਂ, ਫਿਰ ਤੁਆਡੇ ਨਾਲ ਗੱਲ ਕਰਾਂਗੀ ਮੈਂ।
ਚਲੋ ਠੀਕੈ ਜੀ, ਓ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਸ਼ ਸ਼੍ਰੀ ਅਕਾਲ।